ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਹਾਂਜੀ, ਹਾਲ- ਚਾਲ ਠੀਕ ਹੈ। ਤੁਸੀਂ ਸੁਣਾਓ?
ਹਾਂਜੀ, ਅਸੀਂ ਵੀ ਚੰਗੇ ਹਾਂ। ਰੱਬ ਦੀ, ਦਯਾ ਆ ਗਈ ਹੈ।
ਰੱਬ ਦੀ ਮੇਹਰ, ਤਾਂ ਸਭ ਤੋਂ ਹੀ, ਹੈਗੀ ਹੈ। ਸਭ ਤੇ ਬੰਨੀ ਵੀ ਰਰੇ। ਅਸੀਂ ਤਾਂ ਏਹੀਓ ਅਰਦਾਸ ਕਰਦੇ ਹਾਂ, ਬਸ।
ਹਾਂਜੀ। ਸਾਰੇ ਬੰਦੇ ਉਹਦੇ।
ਦਾ ਭਲਾ ਰਹੇ। ਹਮੇਸ਼ਾ ਸਰਬਤ ਦੇ- ਸਰਬਤ ਦੇ ਭਲੇ ਵਾਸਤੇ ਸੋਚੋ। ਸਰਬਤ ਦਾ ਹੀ ਭਲਾ ਹੋਏ। ਸਾਰਿਆਂ ਨੂੰ ਅ ਗੁਰੂ ਬ ਗੁਰੂ ਜੀ ਬਾਬਾ ਜੀ। ਅੱਛੀ ਮੱਤ ਦੇਣ ਸਾਰੇ ਅੱਛੇ ਕੰਮ ਕਰਨ। ਸਾਰਿਆਂ ਨੂੰ ਅੱਛੀ-ਅੱਛੀ ਬੁੱਧੀ ਆਏ।
ਹਾਂਜੀ ਹਾਂਜੀ
ਕੋਈ ਵੀ ਕਿਸੇ ਬਾਰੇ ਚ ਮੜਾ ਨਾ ਸੋਚੇ। ਦੇਖ ਲਓ ਨਾ। ਅੱਜ-ਕੱਲ੍ਹ ਕੁੜੀਆਂ ਦਾ ਕਿੰਨਾ ਬੁਰਾ ਹਾਲ ਹੈਗਾ, ਵਿਚਾਰੀ ਕੁੜੀਆਂ ਬਾਹਰ ਜਾਂਦੀਆਂ ਨੇ ਉਹਨਾਂ ਦੇ ਰਲ ਕਿੰਨੀ ਚੀਜ਼ਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ।
ਦੇਖੋ ਜੀ। ਕਈ ਕੁੜੀਆਂ ਵੀ ਹੁੰਦੀਆਂ ਪਈਆਂ ਨੇ, ਤਾਂ ਕਈ ਕੁੜੀਆਂ ਫਿਰ ਨੁਕਸਾਨ ਵੀ ਦੇਖੋ। ਜਿਵੇਂ ਉਸ ਸੀਯ ਦਾ ਇੱਕ ਹੁਣੇ ਸੁਣਿਆ ਸੀ। ਸੀ। ਉਹਨੇ ਲੋਹਾਗੜ੍ਹ ਜਾ ਕੇ ਆਪਣੇ
ਹਾਂਜੀ। ਉਹੀ ਨਾ ਹੱਥੋਂ ਦੀ ਪੰਜਾਂ ਉਂਗਲੀਆਂ ਜਿਸ ਤਰ੍ਹਾਂ ਬਰਾਬਰ ਨੀ ਹੁੰਦੀ। ਇੱਕ ਮਛਲੀ ਸਾਰੇ ਤਲਾਬ ਨੂੰ ਗੰ
ਟੁੱਟਵੀ ਪਾਰਟੀ ਨ ਲੈ ਕੇ ਨਹੀਂ ਕਰਨੀ ਚਾਹੀਦੀ ਸਾਨੂੰ ਗੱਲ।
ਹਾਂਜੀ ਐ ਤੇ ਗੱਲ ਤੁਸੀਂ ਠੀਕ
ਸਾਰੀਆਂ ਏਸ ਨਾਮ ਤੋਂ ਹੋਗੀਆਂ ਨੇ, ਸਾਰੀਆਂ ਨੇ ਬੜੇ ਈ ਕਪੱਤੀ ਕੰਮ ਕੀਤੇ ਨੇ, ਸੋਨਮ ਗੁਪਤਾ ਹੋ ਗਈ, ਸੀਆ ਹੋ ਗਈ, ਹੋਰ ਬਹੁਤ ਸਾਰੀ ਜਿਨ੍ਹਾਂ ਨੇ ਡਰਮ ਵਿਚ, ਕਿਸੇ ਨੇ ਡਰਮਜ਼ ਬੰਦ ਕੀਤਾ। ਕਿਸੇ ਨੇ ਉੱਪਰੋਂ ਦੀ ਧੱਕਾ ਦਿੱਤਾ ਗਾ।
ਹੂੰ, ਉਹੀ ਨਾ ਦੇਖਦੀਆਂ ਵੀ ਨਹੀਂ, ਕਿ ਵੀ ਪਰਿਵਾਰ ਹੀ ਖਤਮ ਹੋ ਜਾਂਦਾ। ਕਿਉਂਕਿ ਬੱਚੇ ਨੂੰ ਪਾਲ ਪੋਸ ਕੇ ਇੰਨਾ ਵੱਡਾ ਵੱਡਾ ਕਰਨਾ।
ਵੱਡੀ ਗੱਲ ਐ। ਉਹਨਾਂ ਨੇ ਉਹ ਬੱਚਾ ਕਿਸ ਤਰ੍ਹਾਂ ਪਾਲ ਪੋਸ ਕੇ ਵੱਡਾ ਕਿ ਕਾਫੀ ਸਾਰਾ ਅੰਪਾਇਰ ਬਣਾਇਆ ਉਹਨਾਂ ਨੇ ਕੰਮ ਬੱਚੇ ਨੇ ਸਟਾਰਟ ਕੀਤਾ। ਤੇ ਉਹ ਬੜਾ ਆਪਣੇ ਮਾਂ ਬਾਪ ਦੇ ਚਲ ਜਦੋਂ ਤੁਹਾਨੂੰ ਨਹੀਂ ਚਾਹੀਦਾ ਸੀ। ਉਹ ਤਾਂ ਆਪਣੇ ਮਾਂ ਬਾਪ ਦੇ ਵਾਸਤੇ ਜਦੋਂ ਛੱਡਦੇ ਓਦੇਂ ਉਹਨਾਂ ਨੂੰ
ਸਹੀ, ਬਿਲਕੁਲ ਠੀਕ ਗੱਲ ਐ। ਪਤਾ ਨੀ। ਕੀ ਅੱਜ ਕੱਲ੍ਹ ਲੋਕੀ ਸੋਚਦੇ ਨੇ ਨਾ। ਗੱਲਾਂ ਦਿਮਾਗ ਚ ਕੀ ਚੱਲਦਾ ਐ। ਲੋਕਾਂ ਦੇ ਕੀ ਸਮਝ ਆਉਂਦਾ ਐ। ਕੀ ਚਾਹੁੰਦੇ ਨੇ
ਉਹੀ ਮੈਂ ਕਹਿ ਰਹੀ ਮਨਾ ਕਰ ਦਿੰਦੇ ਜੀ। ਵਿਆਹ ਕਰਨ ਤੋਂ ਜੀ, ਨਹੀਂ ਆਸੀ ਵਿਆਹ ਕਰ ਦਿੱਤੇ। ਜਿਦੇ ਬੱਚੇ ਦੀ ਜ਼ਿੰਦਗੀ ਖਤਮ
ਫੇਰ ਨਾ ਤੁਹਾਨੂੰ, ਕਿ ਅੱਜ-ਕੱਲ ਨਾ ਲੋਕੀ ਮਤਲਬ ਦਿਲ ਚ ਕੀ ਹੈਗਾ ਐ। ਪਰ ਉਪਰੋਂ ਦੀ ਕਿਸ ਤਰ੍ਹਾਂ, ਕਿੱਦਾਂ-ਕਿੱਦਾਂ ਦਿਖਦੇ ਪਏ ਨੇ, ਇਹ ਤੁਸੀਂ ਨਹੀਂ ਸਮਝ ਸਕਦੇ ਉਹਨਾਂ ਨੂੰ
ਕਿਓਂਕਿ ਜੀ, ਬਿਲਕੁਲ ਨਹੀਂ ਕਰ ਸਕਦੇ, ਬਹੁਤ ਮੁਸ਼ਕਿਲ ਹੋਗੀ
ਵਿਸ਼ਵਾਸ ਨਾ ਕਰੋ। ਆਪਣਾ ਦਿਮਾਗ ਸ਼ਾਂਤ ਰੱਖੋ। ਆਪਣੇ ਆਪ ਨੂੰ ਠੀਕ ਰੱਖੋ, ਆਪਣੇ ਬੱਚੇ ਚਲੋ ਸਮਝਾਓ। ਕਿ ਕਿਸੇ ਦੇ ਅਣਜਾਣ ਦੇ ਨਾਲ ਕੋਈ ਜ਼ਰੂਰਤ ਨਹੀਂ ਗੱਲ ਕਰਨ ਦੀ।
ਪਾਠ ਕਰਓਗੇ ਪਾਠ ਦੇਖੋ। ਤੁਹਾਨੂੰ ਸਦਮਤੀ ਤੇ ਦੇਗਾ ਅਸੀਂ ਤਾਂ ਇਹ ਹੀ ਕਹਿੰਦੇ ਬਾਬਾ ਜੀ ਤੁਸੀਂ ਸਾਡਾ ਹੱਥ ਫੜ ਲੈਣਾ। ਤੁਸੀਂ ਫੜੋ ਸਾਡਾ। ਅਸੀਂ ਨੀ ਫੜਾਂਗੇ, ਅਸੀਂ ਫੜਾਂਗੇ ਤਾਂ ਤੁਸੀਂ ਛੱਡ ਦੇਵਾਂਗੇ। ਲੇਕਿਨ ਤੁਸੀਂ ਫੜੋਗੇ
ਹਾਂਜੀ। ਬਿਲਕੁਲ -ਬਿਲਕੁਲ ਠੀਕ ਗੱਲ ਕੀਤੀ ਐ। ਤੁਸੀਂ ਕਿ ਅਸੀਂ ਫੜਨ ਦੇ ਲਾਇਕ ਨੀ ਹੈਗੇ।
ਤਾਂ ਹੀ ਦੇਖੋ, ਅੱਜ-ਕੱਲ ਪਾਠ ਪੂਜਾ ਜਿਹੜੇ ਇਨੇ ਹੁੰਦੇ ਪਏ ਨੇ, ਤਾਂ ਉਹ ਵਧਣ ਦੀ ਵਧਾਉਂਦੀਆਂ ਰੀਜ਼ਨ ਹੈਗੇ ਨੇ ਕਿ, ਅੱਜ ਕੱਲ੍ਹ ਬਹੁਤ ਕੱਲ੍ਹ ਯੂਗ ਹੈਗਾ ਐ। ਬਸ ਤਾਈ
ਪਹਿਲੀ ਘੋਰ ਅੰ ਅੰਧਕਾਰ ਹੈਗਾ ਹੈ ਜੀ।
ਤੇ ਤਾਂ ਹੀ ਜਿੰਨੇ ਰਿੰਕੂ ਵੀਰ ਜੀ ਜਿਹੜੇ ਨੇ ਉਹ ਬੋਲਦੇ ਵੀ ਨੇ ਕਿ ਬਈ ਅੰਮ੍ਰਿਤ ਵੇਲਾ ਵਧਾਓ ਆਪਣਾ ਲੋਕ ਕੀ ਸੋਚਦੇ ਨੇ ਕਿ ਕੀ ਅੰਮ੍ਰਿਤ ਵੇਲਾ ਕਿਉਂ ਕਰੀਏ ਅਸੀ ਅੰਮ੍ਰਿਤ ਵੇਲਾ ਕਿਉਂ? ਸਾਰੇ ਵੇਲੇ ਲੇਕਿਨ ਦੇਖੋ ਜੀ ਕੋਈ ਤੁਹਾਨੂੰ ਬਿਨਾਂ ਪੈਸੇ ਤੋਂ ਅੱਕਲ ਦੀ ਗੱਲ ਸਿਖਾਂਦਾ ਪਿਆ ਤੇ ਤੁਸੀਂ ਉਹਨੂੰ ਗ੍ਰੈਪ ਕਰ ਲੋ ਲੇਕਿਨ ਉਹਦੇ ਵਾਸਤੇ ਫਿਰ ਮਾੜਾ ਨਾ
ਐਹੀਓ ਤਾਂ ਗੱਲ ਹੈਗੀ ਏ ਜਿੱਥੇ ਕੋਈ ਪੈਸਾ ਨੀ ਦੇਵੇਗਾ ਨਾ ਉੱਥੇ ਤੁਹਾਨੂੰ ਜੇ ਤੁਸੀਂ ਉਹਨਾਂ ਨੂੰ ਗੱਲ ਵੀ ਸਮਝਾਓਗੇ ਨਾ ਤਾਂ ਉਹ ਕਹਿਣਗੇ ਤੁਸੀਂ ਅਪਣੇ ਕੋਲ ਰੱਖੋ ਅਪਣਾ
ਅਪਣੇ ਕੋਲ ਰੱਖੋ ਓਰ ਦੇਖੋ ਜੀ ਪੈਸਾ ਲੈਣ ਵਾਲੇਆਂ ਕੋਲ ਭੱਜ ਭੱਜ ਕੇ ਜਾਣਗੇ ਜੀ।
ਹਾਂਜੀ। ਉਹ ਦਿਮਾਗ ਉੱਥੇ ਦਿਮਾਗ ਨਹੀਂ ਲੜਾਣਗੇ। ਰਿੰਕੂ ਵੀਰ ਜੀ ਨੂੰ ਤਾਂ ਦੱਸਦੇ ਵੀ ਨੇ ਕਿ ਰਾਤ, ਰਾਤ ਨੂੰ ਕੋਈ ਤੁਹਾਨੂੰ ਕਏ ਨਾ-
ਵਕੀਲ ਸਾਹਿਬ ਹੈਗੇ ਨਾ ਉਹਨਾਂ ਨੇ ਕੀ ਮੈਨੂੰ ਕਿ ਫ੍ਰੀ ਦੀ ਗੱਲ ਤੁਸੀਂ ਨਹੀਂ ਲਓਗੇ ਜਿਹੜੀ ਸੋ ਸੌ ਰੁਪਏ ਦੇ ਕੇ ਗੱਲ ਤੁਹਾਨੂੰ ਸਮਝਾਈ ਜਾਏਗੀ ਨਾ ਤੁਸੀਂ ਉਹ ਤੇ ਚਲੋਗੇ ਵੀ ਤੇ ਉਹ ਤੁਸੀਂ ਜਾਓਗੇ ਲੈਣ ਵਾਸਤੇ ਲੇਕਿਨ ਉਹੀ ਗੱਲ ਤੁਹਾਨੂੰ ਕੋਈ ਫ੍ਰੀ ਨਾ ਤੇ ਤੁਸੀਂ
ਫ੍ਰੀ ਦੀ ਜਿਹਨੂੰ ਅਡਵਾਈਸ ਹੁੰਦੀ ਐ। ਫ੍ਰੀ ਦੀ ਅਡਵਾਈਸ ਵਾਲੇ ਵਾਲੇ ਨੂੰ ਤੇ ਉਹ ਸਮਝਦੇ ਨੇ ਬੇਵਕੂਫ ਹੈਗਾ।
ਬੇਵਕੂਫ ਹੈ ਸਹੀ ਗੱਲ।
ਹੋਰ ਸਮਝਦੇ ਨੇ ਕਿ ਬਈ ਜਿਹੜਾ ਤੁਹਾਨੂੰ ਕੋਈ ਚੰਗੀ ਗੱਲ ਤੁਹਾਡੇ ਹਿੱਤ ਵਾਸਤੇ ਦੱਸਦਾ ਹੈ ਉਹਨੂੰ ਸੋਚਦੇ ਨੇ ਕਿ ਬੇਵਕੂਫ ਵੈ ਇਹਦੀ ਗੱਲ ਨੂੰ ਇਹਦੀ ਗੱਲ ਚ ਇਹਦੀ ਗੱਲ ਚ ਕੋਈ ਦਮ ਥੋੜਾ ਨਾ ਆਵੈ। ਅੱਜ -ਕੱਲ ਮੂੰਹ ਅੱਜ-ਕੱਲ ਨਾ ਪੈਸੇ ਦਾ ਬੋਲ ਬਾਲਾ ਝੂੱਠੇ ਸੱਚੇ ਦਾ ਮੂੰਹ ਕਾਲਾ ਹੋਵਾ ਜੀ ਝੂਠੇ ਦਾ ਨੀ ਹੈਵਾ ਅੱਜ- ਕੱਲ।
ਇਹ ਦੁਨੀਆਂ ਦੀ ਰੀਤ ਹੈਗੀ ਏ। ਲੇਕਿਨ ਉਹ ਮੈਂ ਤਾਂ ਇਹ ਮੈਂ ਤਾਂ ਇਹ ਕਹਿੰਦੀ ਹਾਂ ਕਿ ਬਾਬਾ ਬਾਬਾ ਜੀ ਦੇ ਦਰਬਾਰ ਚ ਨਾ ਝੂੱਠੇ ਦਾ ਹੀ ਮੁਹ ਕਾਲਾ ਹੋਵੈ। ਕਿਉਂਕਿ ਝੂਠੇ ਨੂੰ ਤਾਂ ਪਤਾ ਹੈ ਨਾ ਅਸੀਂ ਝੂਠ ਬੋਲਦੇ ਪਏ ਹਾਂ।
ਅਹਲੀ ਦਰਬਾਰ ਤੋਂ ਹੋਈ ਹੈਗਾ ਤੇ ਅਸਲੀ ਅਦਾਲਤ ਵੀ ਹੋਈ ਹੈਗੀ ਸਾਡੇ ਵਾਕੀ ਸਾਰੇ ਵਕੀਲ ਜੱਜ ਫੇਲ ਹੋ ਜਾਂਦੇ ਨੇ ਜੀ ਉਹਦੀ ਅਦਾਲਤ ਤੇ ਅੱਗੇ ਜਾ ਕੇ
ਹਾਂਜੀ ਉਹ ਤਾਂ ਲੋਕੀ ਅਗਰ ਦੇਖੋ ਜੀ ਕੋਈ ਗ਼ਲਤ ਕੰਮ ਕਰਦੇ ਵਗਤ ਅਗਰ ਇਹ ਸੋਚ ਲਵੇ ਤਾਂ ਫਿਰ ਉਹ ਗ਼ਲਤ ਹੀ ਨਾ ਕਰੇ।
ਕਰੇ ਏ।
ਲੋਕਾਂ ਨੇ ਤੇ ਸੀਤਾ ਨੂੰ ਨਹੀਂ ਬਖਸ਼ਿਆ। ਧੋਬੀ ਨੇ ਤਓਵਨ ਭੜਕਾਈ ਰਾਮ ਨੇ ਸੀਤਾ ਕੋ ਵਨ ਪਹੁੰਚਾਏ। ਉਹ ਤੁਸੀਂ ਕਾਹਵਤ ਸੁਣੀ ਹੈ ਨਾ ਉਹ ਵਾਲੀ ਵੀ ਬਾਣੀ ਸੁਣੀ ਹੈ ਤੁਸੀਂ?
ਹਾਂਜੀ। ਦੇਖ ਲੋ ਫੇਰ ਦੁਨੀਆਂ ਦਾ ਦਸ ਸੂਰ ਨਾ ਸ਼ੁਰੂ ਤੋਂ ਹੀ ਚੱਲਦਾ ਆਇਆ ਚਾਹੇ ਸਤਿਯੁਗ ਹੋਏ
ਚੇ ਕੱਲਯੁਗ ਹੋਏ, ਦੇਖੋ ਜੀ ਤਾਂ ਹੀ ਕਹਿੰਦੇ ਨੇ ਕਿ ਇਹ ਕਿਤਾਬਾਂ ਪੜ੍ਹਨੀਆਂ ਜਾਂ ਇਹ ਜਿਹੜੇ ਗ੍ਰੰਥ ਹੈਗੇ ਨੇ ਇਹਨਾਂ ਨੂੰ ਪੜ੍ਹਨਾ ਜ਼ਰੂਰੀ ਇਸ ਵਾਸਤੇ ਹੈਗਾ ਤਾਂ ਕਿ ਸਾਨੂੰ ਪੁਰਾਣੇ ਲੋਕੀ ਜਿਹੜੇ ਹਾਂਜੀ ਮਹਾਂਪੁਰਸ਼ ਜਿਹੜੇ ਸਾਡੇ ਨੂੰ ਸਮਝਾਗੇ ਚੀਜ਼ਾਂ ਉਹ ਸੀ ਉਹਨਾਂ ਤੇ ਤੁਸ ਅਮਲ ਕਰ
ਚਲਣ ਹਾਂਜੀ ਚੱਲਦੇ ਵੀ ਰਹੀ ਅ। ਜਿਹੜੀ ਗ਼ਲਤ ਗੱਲ ਹੈ ਉੱਥੇ ਨਾ ਚੱਲੀਏ ਉਹਨੂੰ-ਉਹਨੂੰ ਦੂਰ ਕਰਨ ਦੀ ਕੋਸ਼ਿਸ਼- ਕਰਿਆ ਕਰੀਏ।
ਦੇਖੋ ਜੀ, ਲੋਕ ਬੱਚਿਆਂ ਨੂੰ ਸਮਝਾਓ ਬੱਚਿਆਂ ਦੇ ਪਿੱਛੇ, ਬੱਚਿਆਂ ਨੂੰ ਬਾਣੀ ਦਾ ਪਾਠ ਸੁਣਾਓ। ਆਪੇ ਉਹਨਾਂ ਦੀ ਬ ਨਹੀਂ ਜਾਏਗੀ ਗਲਤ ਕੰਮਾਂ'ਚ
ਹਾਂਜੀ- ਹਾਂਜੀ- ਹਾਂਜੀ। ਉਹ ਤੁਸੀਂ, ਸਵੇਰੇ ਵੀ ਮੇਰੇ ਨਾਲ ਡਿਸਕਸ ਕੀ ਕੀਤਾ ਸੀ ਨਾ, ਉਹ ਜਿਹੜਾ ਅ ਕੀ ਬੋਲਿਆ ਸੀ ਤੁਸੀ? ਅਸ਼ਟਪਦੀ ਦਾ।
ਹਾਂਜੀ-ਹਾਂਜੀ, ਕਿ, ਅਸ਼ਟਪਦੀ ਦੇ ਜਿਹੜੇ ਉਹ ਹੁੰਦੇ ਨੇ, ਉਹ ਲੋਕੀ ਕੁਛ ਨਹੀਂ ਵੀ, ਸਮਝਦੇ।
ਅਪਨੇ ਕੋ ਜੋ ਜਾਨੇ ਨੀਚਾ, ਸੋ ਗਨੀਏ ਸਭ
ਸ
ਆਪਸ ਕੋ ਕਰਵੰਤ ਕਹਾਵੇ ਸੋ ਫਿਰ ਜੋਨ ਨਾ ਜਾਵੇ, ਐਸੇ, ਏਦਾਂ ਕਰਕੇ ਹੀ ਹੈਗਾ ਹੈ, ਉਹ ਮੈਨੂੰ ਤੋ ਨਾ, ਮੈਂ ਤੁਸੀਂ ਮੰਨੋਗੇ ਨੀ ਮੈਂ ਲੇਟੀ ਹੁੰਦੀ ਆ ਨਾ ਜਿਸ ਤਰ੍ਹਾਂ, ਹੁਣ ਮੇਰੀ ਤਬੀਅਤ ਖ਼ਰਾਬ ਏ ਤੋ ਹੁਣ, ਸੁਖਮਨੀ ਸਾਹਿਬ ਦੀ, ਜਿਸ, ਜਿਸ ਤਰ੍ਹਾਂ ਤੁਸੀਂ ਵੀ ਮੇਰੇ ਨਾਲ ਹੁਨੇ ਗੱਲ ਕਰਦੇ ਪਏ ਸੀ। ਉਹ ਅਸ਼ਟਪਦੀਆਂ ਨਾ, ਮੇਰੇ ਮਨ'ਚ ਸਿਮਰਨ ਹੋਣਾ ਸ਼ੁਰੂ ਹੋ ਜਾਂਦਾ ਆਪਣੇ ਆਪ ਹੀ ਮਤਲਬ, ਮੈਂ
ਜੀ ਗੱਲ ਹੈ ਦੇਖੋ, ਸਵਾਸ, ਸਾਸ ਸਿਮਰੇ ਵਾਲੀ ਗੱਲ ਹੈ, ਕਿ
ਹਾਂਜੀ, ਲੇਕਿਨ ਮੈਂ ਨਾ ਫਿਰ ਵੀ ਸੋਚਦੀ ਹਾਂ ਕਿ ਨਹੀਂ, ''ਮੈਂ ਉਓਦ ਤੱਕ ਨਹੀਂ ਉਹਦੇ ਤੱਕ ਨਹੀਂ ਹੋਗੀਆਂ, ਜ, ਜਿੱਥ ਤੱਕ ਮੈਂ ਸੋਚਦੀ ਹਾਂ ਨਾ, ਸੋਚਦੀ ਜ਼ਿਆਦਾ ਵਾ, ਕਰਦੀ ਹ, ਥੋੜ੍ਹਾ ਘੱਟ ਹੀ ਆ। ਮੇਰੇ'ਚ ਜੋ ਕਮੀ ਹੋਗੀ ਉਹ ਤਾਂ ਮੈਨੂੰ ਪਤਾ ਹੈ ਨਾ, ਹਾਂਜੀ, ਮੇਰੇ'ਚ ਉਹ ਕਮੀ ਹੋਗੀ।
ਨਹੀ ਦੇਖੋ, ਧੀਰੇ- ਧੀਰੇ ਦੂਰ ਜਾਇਗੀ ਉਹ ਵੀ, ਤੁਸੀਂ ਥੋੜਾ ਸਬਰ ਰੱਖੋ। ਰਬ ਸਭ ਦੇਖਦਾ, ਓ ਸਭ ਠੀਕ ਕਰਦਾ।
ਥੋੜ੍ਹਾ ਗੁੱਸਾ ਵੀ ਮੈਨੂੰ, ਜਲਦੀ ਆ ਜਾਂਦਾ ਹੈ। ਤੋ ਗੁੱਸੇ ਕਰਕੇ ਵੀ ਮੇਰੀ ਚੀਜ਼, ਬਨਦੀ-ਬਨਦੀ ਖ਼ਰਾਬ ਹੋ ਜਾਂਦੀ ਏ।
ਬਿਮਾਰ ਹੋ ਨੇ ਤੋ, ਥੋੜਾ ਜਿਹਾ ਗੁੱਸਾ ਵੀ ਘੱਟ ਕਰੋ। ਉਹ, ਕਮ ਥੋੜੀ ਕਰਕੇ ਖਾਂਦਾ ਏ।
ਹਾਂਜੀ, ਉਹ ਗੁੱਸਾ ਕਰ-ਕਰ ਈ, ਮੇਰਾ ਕੰਮ ਬਨਦਾ- ਬੰਦਾ ਵੀ ਵਿਗੜ ਜਾਂਦਾ ਨਾ ਏਹੀਓ ਦਿ
ਦੇਖੋ ਜੀ ਉਹ ਕਿਤਾਬਾਂ ਹੀ ਗੁੱਸਾ ਕਰੇ ਓ, ਤੋ ਬੜਾ
ਤੁਹਾਡੇ ਨਾਲ ਮੈਨੇ ਕੀ, ਮੈਂ ਜਿੰਨੀ ਵੀ ਗੱਲ ਕੀਤੀ ਏ ਮੈਨੂੰ ਲੱਗਦਾ ਹੈ ਕਿ, ਤੁਸੀਂ ਬੜੇ ਸਹਿਣ-ਸ਼ਕਤੀ ਵਾਲੇ ਹੈਗੇ ਹੋ, ਭਗਵਾਨ ਬਾਬਾ ਜੀ ਤੁਹਾਨੂੰ ਇਸ ਤਰ੍ਹਾਂ ਹੀ ਬਣਾਕੇ ਰੱਖਣ ਹਮੇਸ਼ਾ, ਮੇਰੇ ਗੁਰੂ ਜੀ ਬਾਬਾ ਜੀ ਨਾਲ ਬਾਬਾ ਜੀ ਤੋਂ ਇਹੀਓ ਅਰਦਾਸ ਹੈਗੀ ਹੈ ਕਿ, ਤੁਸੀਂ ਹਮੇਸ਼ਾ ਐਦਾਂ ਹੀ ਰਹਿਣਾ।
ਕੋਸ਼ਿਸ਼ ਕਰਦੇ ਹਾਂ, ਜੀ ਉਹਨਾਂ ਦੇ ਰਸਤੇ ਤੇ ਪਰ, ਅਸੀਂ ਵੀ ਦੇਖੋ, ਮੂੜ ਮੱਤੀ ਅਣਜਾਨ ਹੈਗੀ ਹ ਉਹਨੂੰ।
ਹਾਂਜੀ-ਹਾਂਜੀ, ਇਹ ਤਾਂ ਬੜੀ ਵਧੀਆ ਹੈ ਗੱਲ ਕਿ ਬਈ, ਤੁਸੀ ਆਪਣੇ ਨੂੰ ਜੋ ਨੀਚਾ ਕਹਾ ਦਿੰਦਾ ਹੈ ਨਾ, ਉਹ ਗੁਰੂ'ਚ ਜਾਂ ਬਾਬਾ ਜੀ ਦੀ ਨਜ਼ਰਾ'ਚ ਆਪਣੇ-ਆਪ ਉੱਚਾ ਹੋ ਜਾਂਦਾ। ਕਿਉਂਕਿ ਉਹ ਤਾਂ ਦੇਖਦੇ ਪਏ ਨਾ, ਅਸੀਂ ਕਿ, ਕੀ ਕਾਰਨ ਹੋਦਾ ਏ ਕ, ਕੀ ਕਾਰਨ ਕਰਕੇ ਅਸੀਂ, ਏਦਾਂ ਦੀਆਂ ਗੱਲਾਂ ਕਰਦੇ ਆਂ।
ਰਬ ਸਾਨੂੰ ਪਿਆਰ ਕਰੇ ਬਸ ਉਹ ਸਾਡੇ ਤੇ ਰਹਿਮ ਦੀ ਨਜ਼ਰ ਰੱਖੇ ਹੋਰ ਇਸੇ ਦੀ ਹਣ ਜ਼ਰੂਰਤ ਤਾਂ ਦੇਖੋ ਜਦ ਤੱਕ ਸੰਸਾਰ ਚ ਗਿਆ ਜ਼ਰੂਰਤ ਪਏਗੀ ਵੀ ਇਸ ਤਰ੍ਹਾਂ ਨਹੀਂੀ ਕਹਿਣਾ ਚਾਹੀਦਾ ਕਿ ਜ਼ਰੂਰਤ ਨਹੀਂ ਪਏਗੀ ਕਿਸੇ ਦੀ।
ਹਾਂਜੀ। ਉਹ ਜ਼ਰੀਆ ਬਣਾਂਦਾ ਏ, ਉਹ ਜ਼ਰੂਰਤ, ਉਹ ਜ਼ਰੂਰਤ ਜਿਹਨੂੰ ਅਸੀਂ ਕਹਿੰਨੇ ਆ, ਨਾ ਉਹ ਜਰੀਆ ਬਣਾਂਦਾ।
ੜੇ ਹੋਣ ਬਸ ਸਾਡੀ ਅਰਦਾਸ
ਹਾਂਜੀ। ਕਿਸੇ ਦੇ ਮਾੜੇ, ਵਕਤ'ਚ ਅਗਰ ਤੁਸੀ ਕੰਮ ਆਂਦੇ ਓ ਭਗਵਾਨ ਬਾਬਾ ਜੀ ਨੂੰ, ਅ, ਉਹ ਜਿਹੜਾ ਜਿਹਦੇ ਕੰਮ ਆਂਦੇ ਉਹ ਤਾ, ਬਾਬਾ ਜੀ ਨੂੰ ਅਰਦਾਸ ਕਰਦਾ ਕਿ ਬਾਬਾ ਜੀ ਇਹਦੇ ਕੋਈ ਕੰਮ ਨਾ ਰੋਕੀ, ਸਾਰੇ ਕੰਮ ਮਨਾਈ। ਇਹਨੂੰ ਕਦੀ ਕੋਈ ਤਕਲੀਫ਼ ਨਾ ਆਉਂਦੀ ਕਿ ਇਹਨੇ ਮੇਰੇ ਮਾੜੇ ਮਕਤ ਵਿੱਚ ਮੇਰਾ ਸਾਥ ਦਿੱਤਾ ਹੈ ਔਰ ਇਹ ਤੇ ਦੇਖੋ ਸੁੱਖ ਦੁੱਖ ਦੋ ਐਸੇ ਪਾਟ ਹੈਗੇ ਨੇ ਕਿ ਸਭ ਨੂੰ ਸਭ ਨੂੰ ਹੀ ਇਹ ਇਹਨਾਂ ਦਾ ਐਕਸਪੀਰੀਅੰਸ ਹੁੰਦਾ ਹੀ ਹੁੰਦਾ ਹੈ ਸਭ ਦੇ ਸਭ ਤੇ ਉੱਤੇ ਆਉਂਦੇ ਹੈ ਦੁੱਖ ਸੁੱਖ ਸਭ ਤੇ ਬਰਾਬਰ ਹੀ ਆਉਂਦਾ ਹੈ ਇਹ ਸਾਡੀੇ ਮਨ ਨਾਲ ਗ਼ਲਤ ਹੈਗਾ ਹੈ ਕਿ ਬ ਅਸੀਂ ਅਗਰ ਖੁੱਦ ਸਕਸ਼ਮ ਹੋਗੇ ਹ ਤਾਂ ਕਿਸੇ ਦੀ ਹੈਲਪ ਨਾ ਕਰੀਏ ਤਾਂ ਬਹੁਤ ਦੁੱਖ ਦੀ ਗੱਲ ਹੈ ਭੈਣ ਭਰਾਵਾਂ ਚ ਤਾਂ ਇਹ ਗੱਲ ਹੋਣੀ ਨੀ ਚਾਹੀਦੀ ਹੈ ਮੈਂ ਤਾਂ ਕਹਿੰਦੀ ਲੋਕਾਂ ਚ- ਵਿਚਾਰੀ ਵਿੱਚ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਹੈ ਲੇਕਿਨ ਆਪਸ ਜੇ ਰਿਸ਼ਤੇਦਾਰਾਂ ਵਿੱਚ ਇਹੀਓ ਗੱਲ ਚੱਲਦੀ ਹੈ ਤਾਂ ਫਿਰ ਤੂੰ ਕੰਮ ਖ਼ਰਾਬ ਕਰ ਦਿੰਦੀ ਹੈ!
ਹਮ ਦੇਖੋ ਜੀ ਕਿਸੇ ਦੇ ਨਾਲ ਗੱਲ ਵੀ ਕਰੋ ਤਾਂ ਇਹੋ ਜਿਹੀ ਗੱਲ ਕਰੋ ਕਿ ਦੂਜਾ ਕਹੇ ਕਿ ਕੋਈ ਬੰਦਾ ਮਿਲਿਆ ਸੀ ਸਿਆਰੇ ਨਾਲ ਗੱਲ ਕੀਤੀ ਸੀ ਉਹਨੇ
ਜੀ ਹਾਂਜੀ
ਤਾਂ ਕੋਝ ਕਿਸੇ ਨੂੰ ਠੇਸ ਪਹੁੰਚੇ ਜਾਂ ਕਿਸੇ ਦਾ ਦਿਲ ਦੁਖੇ ਹੋ ਸਾਨੂੰ ਫਿਰ ਦੇਖੋ ਮਾੜ ਖੁੱਲੇ ਦੁਖ ਹੂੰਦਾ
ਉਹਰ ਕਹਿੰਦੇ ਨੇ ਕਿ ਜਿਹੜਾ ਕਿਸੇ ਦਾ ਦਿਲ ਦਿਖਾਓ ਤਾਂ ਮਾੜੀ ਜਿਹੜੀ ਗੱਲ ਉਹਦੇ ਮੂੰਹ ਚੋਂ ਨਿਕਲੀਗੀ ਫਿਰ ਉਹ ਰੱਬ ਸੁਣਦਾ ਹੈ
ਰੱਬ ਸੁਣਦਾ ਤਾਂਹੀ ਉਹ ਤਾਂ ਕਹਿੰਦੇ ਨਾ ਕਿਸੇ ਦੀ ਬਦਵਾ ਨਾ ਲਵੋ
ਹਾਂ ਤਾਂ ਹੀ ਕਹਿੰਦੇ ਨਾ ਕਿਸੇ ਦੀ ਆਹ ਨਾ ਲਓ ਬਸ
ਹਾਂਜੀ ਆਹ ਨਾਲੋਂ ਇਹ ਤਾਂ ਸਭ ਸਭ ਤੋਂ ਸਭ ਤੋਂ ਸਹੀ ਗੱਲ ਕੀਤੀ ਹੈ ਤੁਸੀਂ-
ਖਸੀੀ ਤੇ ਆਪ ਕੋਲ ਮਾਫ਼ੀ ਮੰਗ ਲਓ ਕਿ ਬ ਮੈਂ ਤੇਰੇ ਕੋਲ ਮਾਫ਼ੀ ਮੰਗਦਾ ਮੈਂ ਤਾਂ ਸਭ ਤੋਂ ਵੱਡਾ ਤੂੰ ਹੀ ਹੈਗਾ- ਔਰ ਜੋ ਕੋਸ਼ਿਸ਼ ਕਰੋ ਕਿ ਉਸ ਸਕ ਤਾਂ ਉਹਦੇ ਕੋਲ ਵੀ ਮਾਪੇ ਨੂੰ ਵੀ ਰਹਿ ਸਾਡਾ ਸਾਡੇ ਤੇ ਦਰਬਾਰ ਹੀ ਦੇਖੋ ਜਿਸਕਾਰ ਅਸੀਂ ਜਾਂਦੇ ਹੋ-
ਹਾਂਜੀ ਹਾਂਜੀ
ਤਾਂ ਹੈਗਾ ਨੀ ਛੋਲੇ ਵਿੱਚ ਲੇਕਿਨ ਉਹ ਸਭ ਸਭ ਜਗ੍ਹਾ ਤੋਂ ਵਿਰਾਜਮਾਨ ਹੈਗੇ
ਉਹ ਅਗੋ ਤਾਂ ਮੰਨਣ ਦੀ ਗੱਲ ਹੈ ਨਾ ਤੁਸੀਂ ਸਹੀ ਕਹਿੰਦੇ ਪਏ ਠੀਕ ਕਹਿੰਦੇ ਪ-
ਚਲੋ ਠੀਕ ਹੈ ਭੈਣ ਜੀ
ਠੀਕ ਹੈ ਭੈਣ ਜੀ ਸਤਿ ਸ੍ਰੀ ਅ ਸਤਿ ਸ੍ਰੀ ਅਕਾਲ ਜੀ!